ਹੈਲੋ, ਸਾਸ ਸ਼੍ਰੀ ਕਾਲ।
ਸਸਰੀਕਾਲ ਜੀ।
ਕੀ ਹਾਲ ਚਾਲ ਜੇ?
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਹਾਂਜੀ-ਹਾਂਜੀ ਠੀਕ ਐ ਜੀ ਹੋਰ ਕੀ ਕਰਦੇ?
ਸ਼ਰੀਰ ਨੂੰ ਥੋੜਾ ਰੈਸਟ।
ਬੰਦ ਕਰ ਦੋ ਅੱਛਾ ਹੋਰ
ਤੁਆਡੀ ਆਵਾਜ਼ ਨੀ ਆ ਰੀ ਐ।
ਹਾਂਜੀ-ਹਾਂਜੀ, ਹੁਣ ਆ ਰਈ ਅਵਾਜ਼?
ਹਾਂਜੀ, ਹੁਣ ਆ ਰਈ ਏ।
ਅੱਛਾ, ਅੱਜ ਮੈਂ ਤੁਹਾਡੇ-ਤੁਹਾਡੇ ਨਾਲ ਬੱਚਿਆਂ ਦੀ ਸਰੀਰਕ ਸਿੱਖ ਸਿਥਿਆ ਬਾਰੇ ਗੱਲ ਕਰਨ ਲੱਗੀ ਆਂ।
ਹਾਂਜੀ, ਬਿਲਕੁਲ ਜੀ।
ਹੈਨਾ ਜੀ, ਸਰੀਰਿਕ ਸਿੱਖਿਆ ਦਾ ਅਰਥ ਹੈਗਾ ਕਿ ਸਰੀਰ ਨੂੰ ਤੰਦਰੁਸਤ ਤੇ ਤਾਕਤਵਰ ਰੱਖਣਾ, ਹੋਣਾ
ਹਾਂਜੀ-ਹਾਂਜੀ
ਹੈਨਾ ਏਹ ਏਨਾਂ ਜਿੱਦਾਂ ਕਿ ਓਹਦੇ ਵਾਸਤੇ ਕਸਰਤਾਂ ਹੋਰ ਖੇਡਾਂ ਹੈਨਾ ਬੱਚੇ ਕਰਦੇ ਐ। ਆ ਹੋਰ ਸਰੀਰਕ ਗਤੀਵਿਧੀਆਂ ਜਿਵੇਂ ਪੜਾਈ ਬੱਚਿਆਂ ਦੇ ਦਿਮਾਗ ਨੂੰ ਵਿਕਸਿਤ ਕਰਦੀ ਐ
ਹਾਂਜੀ-ਹਾਂਜੀ
ਓਸੀ ਤਰ੍ਹਾਂ ਈ ਸਰੀਰਕ ਸਿੱਖਿਆ ਨਾ ਓਹ ਜੇਹੜੀ ਬੱਚਿਆਂ ਦੇ ਸਰੀਰ ਤੇ ਮਨ ਨੂੰ ਮਜ਼ਬੂਤ ਬਣਾਂਦੀ ਐ।
ਬਿਲਕੁਲ ਜੀ ਬਿਲਕੁਲ।
ਹਾਂਜੀ, ਜਿੱਦਾਂ ਅੱਜ ਦੇ ਸਮੇਂ ਵਿੱਚ ਬੋਤ ਸਾਰੇ ਬੱਚੇ ਮੋਬਾਇਲ ਫੋਨ, ਟੀ ਵੀ ਤੇ ਵੀਡੀਓ ਗੇਮਾਂ ਵਿੱਚ ਜਿਆਦਾ ਸਮਾਂ ਬਿਤੋਂਦੇ ਐ।
ਬਿਲਕੁਲ ਤੇ ਹਰ ਵੇਲੇ ਬੈਠੇ ਰਹਿੰਦੇ ਨੇ ਓਹ ਵੀ
ਹਾਂਜੀ, ਇਹਦੇ ਨਾਲ ਓਹਨਾਂ ਦੀ ਸਰੀਰ ਕਸਰਤ ਬੋਤ ਘੱਟ ਹੁੰਦੀ ਐ।
ਹਾਂਜੀ-ਹਾਂਜੀ, ਜ਼ਰੂਰੀ ਐ ਜੀ।
ਹੈਨਾ ਜਿਹਦੇ ਨਾਲ ਉਹਨਾਂ ਨੂੰ ਮੋਟਾਪਾ, ਕਮਜ਼ੋਰੀ ਹਨਾ ਹੋਰ ਸਰੀਰਕ ਸਮੱਸਿਆਵਾਂ ਪੈਦਾ ਹੋ ਜਾਂਦੀ
ਹਾਂਜੀ-ਹਾਂਜੀ।
ਇਸ ਲਈ ਹਰ ਇੱਕ ਬੱਚੇ ਨੂੰ ਨਾ ਰੋਜ ਘੱਟੋ ਘੱਟ ਏਕ ਘੰਟਾ ਤੇ ਖੇਡਣਾ ਚਾਹੀਦਾ ਵਾ।
ਬਿਲਕੁਲ ਜੀ ਬਿਲਕੁਲ।
ਹਾਂਜੀ, ਤੇ ਅੱਜ ਕੱਲ ਦੇ ਬੱਚੇ ਜਿੱਦਾਂ ਤੁਹਾਨੂੰ ਪਤਾ ਬਿਲਕੁਲ ਵੀ ਨਹੀ ਖੇਡਦੇ, ਅੰਦਰ ਬੈਠੇ ਰਹਿੰਦੇ ਐ। ਤੇ ਓਹਦੇ ਨਾਲ ਓਹਨਾਂ ਦਾ ਸਰੀਰ ਵੀ ਕਿੱਥੋਂ ਵਦਨਾ-ਫੁੱਲਨਾ
ਹਾਂਜੀ, ਬੱਚੇ ਕੋਲ ਮੋਬਾਇਲ ਹੈਗੇ, ਵਾਈਫਾਈ ਲੱਗਿਆ ਹੋਇਆ ਘਰ ਚ, ਟੀਵੀ ਦੇ ਫੋਨ'ਚ ਈ ਵੜੇ ਰਹਿੰਦੇ ਨੇ ਬੱਚੇ ਵੀ ਹੈਨਾ ਤੇ ਓਹਨਾਂ ਦਾ ਟਾਈਮ ਪਾਸ ਹੋ ਜਾਂਦਾ ਫਟਾਫਟ ਉਹਨਾਂ ਨਾਲ ਟਾਈਮ ਦਾ ਪਤਾ ਈ ਨੀ ਚੱਲਦਾ।
ਹਾਂਜੀ, ਬੱਚਿਆਂ ਦਾ ਧਿਆਨ ਈ ਨਈ ਹੈਗਾ ਹਨਾ ਕੋਈ ਖੇਡਣ ਵੱਲ, ਕੋਈ ਤੁਰਨਾ ਫਿਰਨਾ, ਜਿੱਦਾਂ ਬੱਚੇ ਪਹਿਲਾ ਸਾਈਕਲ ਵਗੈਰਾ ਚਲਾ ਲੈਂਦੇ ਸੀ ਅੱਜ-ਕੱਲ ਦੇ ਬੱਚੇ ਓਹ ਵੀ ਨਹੀ ਚਲਾਂਦੇ।
ਓਹ ਵੀ ਨੀ ਕਰਦੇ ਤੇ ਜੇਹੜੇ ਆਪਾਂ ਜਦ ਛੋਟੇ ਹੁੰਦੇ ਸੀ ਆਪਾਂ ਪੈਦਲ ਸਕੂਲ ਜਾਨਾ, ਪੈਦਲ ਆਨਾ ਤੇ ਅੱਜ-ਕੱਲ ਦੇ ਬੱਚੇ ਨਈ ਜਾਂਦੇ ਜੀ।
ਨਾਜੀ, ਇਹਨਾਂ ਨੂੰ ਬੱਚਿਆਂ ਨੂੰ ਕਹੀਦਾ ਕਿ ਪੈਦਲ ਛੱਡ ਆਈਏ ਤੇ ਓਹ ਕਹਿੰਦੇ ਨਾ ਅਸੀਂ ਥੱਕ ਜਾਂਗੇ। ਉਸ ਬੱਚੇ ਸਰੀਰ ਨੂੰ ਮਾਸਾ ਵੀ ਥਕੌਂਦੇ ਈ ਨੀ ਆਪਨੇ ਨੂੰ ਤੇ ਓਹ ਫਿਰ ਓਹਦੇ ਕਰਕੇ ਓਹਨਾਂ ਨੂੰ ਕਿੰਨੀਆਂ ਪ੍ਰੋਬਲਮ ਹੁੰਦੀਆਂ।
ਬਿਲਕੁਲ ਜੀ ਬਿਲਕੁਲ।
ਹਾਂਜੀ।
ਤੇ ਜਿਹੜੇ ਬੱਚੇ ਜੰਕ ਫੂਡ ਖਾਂਦੇ ਨੇ, ਸਬਜ਼ੀਆਂ ਨੀ ਖਾਂਦੇ ਦੁੱਧ ਨੀ ਪੀਂਦੇ ਦੁੱਧ ਲੱਸੀ ਨੀ ਉਹਨਾਂ ਨੇ ਲੈਣੀ ਤੇ ਦੇਖੋ ਉਹਨਾਂ ਦੇ ਵੀ ਫਿਜੀਕਲ ਜੋ ਹੈਲਥ ਹੈਗੀ ਨਾ ਓਹ ਡਾਊਨ ਈ ਹੋ ਜਾਂਦੀ ਐ।
ਹਾਂਜੀ।
ਕਿਉਕਿ ਜੰਕ ਫੂਡ ਨਾਲ ਤੇ ਕੇਹੜੀ ਕੋਈ ਹੈਲਥ ਨੀ ਬਨਦੀ ਜੀ ਓਹਦੇ ਨਾਲ
ਬੱਚਿਆਂ ਨੂੰ ਖੇਡਣਾ ਚਾਹੀਦਾ ਵਾ। ਕ੍ਰਿਕਟ ਖੇਡ ਲੈਣ, ਫੁੱਟਬਾਲ ਖੇਡਦੇ, ਹੋਕੀ ਖੇਡਦੇ ਆ। ਤੇ ਕਈ ਬੱਚੇ ਜਿਸ ਤਰ੍ਹਾਂ ਦੌੜਾਂ ਲਾ ਲੈਂਦੇ ਆ, ਪਰ ਅੱਜ -ਕੱਲ ਦੇ ਬੱਚੇ ਨਾ ਏ ਚੀਜ਼ਾਂ ਕਰਦੇ ਨੀ ਪਏ।
ਬਿਲਕੁਲ ਜੀ, ਬਹੁਤ ਘੱਟ ਬੱਚੇ ਹੋਊਗੇ ਜੋ ਐਦਾ ਦੀ ਐਕਟੀਵਿਟੀ
ਹਾਂਜੀ, ਓ ਨਾ ਓਦੇ ਨਾਲ ਉਹਨਾਂ ਦਾ ਸਰੀਰ ਨੀ ਫਿਰ ਚੰਗੀ ਤਰ੍ਹਾਂ ਵਿਕਸਿਤ ਹੁੰਦਾ।
ਬਿਲਕੁਲ ਜੀ ਬਿਲਕੁਲ। ਬੱਟ ਅੱਜ -ਕੱਲ੍ਹ ਜਿਹੜੇ ਸਕੂਲ ਹੈਗੇ ਨਾ, ਸਕੂਲਾਂ ਵਿੱਚ ਵੀ ਖੇਡਾਂ ਹੁੰਦੀਆਂ ਨੇ ਤੇ ਬੱਚਿਆਂ ਨੂੰ ਨਾ ਓ
ਹਾਂਜੀ। ਥੋੜ੍ਹਾ ਜਿਹਾ ਉੱਚੀ ਬੋਲੋ ਦੀਦੀ, ਆਵਾਜ਼ ਬੜੀ ਘੱਟ ਆਉਣ ਦਈ।
ਅੱਛਾ -ਅੱਛਾ। ਸਕੂਲਾਂ ਚ ਵੀ ਨਾ ਟੀਚਰਾਂ ਨੂੰ ਚਾਹੀਦਾ ਕਿ ਕੁਛ ਫਿਜੀਕਲ ਐਕਟੀਵਿਟੀ ਕਰਾਈ ਜਾਵੇ ਬੱਚਿਆਂ ਤੋਂ।
ਹਾਂਜੀ। ਉਹ ਵੀ ਨਹੀਂ ਕਰਵਾਉਂਦੇ, ਸਕੂਲਾਂ 'ਚ ਵੀ ਨਹੀਂ ਕੋਈ ਫਿ ਐਕਟੀਵਿਟੀ ਬੱਚਿਆਂ ਨੂੰ ਕਰਵਾਉਂਦੇ।
ਹਾਂਜੀ। ਬਟ ਖੇਲਾਂ ਤਾਂ ਹੈਗੀਆਂ ਅੱਜ ਕੱਲ੍ਹ। ਸਕੂਲਾਂ ਚ ਏਡੀ ਗੱਲ ਨੀ ਹੈਗੀ। ਬੱਟ ਬੱਚੇ ਨਾ ਪਾਰਟੀਸਪੇਟ ਹੀ ਨਹੀ ਕਰਦੇ।
ਹਾਂਜੀ।
ਸਕੂਲਾਂ ਨੂੰ ਵੀ ਮਤਲਬ ਹੋਏ ਹੋਣਾ ਚਾਹੀਦਾ ਕਿ ਇਹ ਕੰਪਲਸਰੀ ਕਰੇ ਹਰ ਬੱਚੇ ਦਾ ਪਾਰਟੀ ਸਿਪੇਟ ਕਰਨਾ।
ਹਾਂਜੀ ਉਹ ਤੇ ਹੈਗਾ, ਅਗਰ ਸਰੀਰਕ ਸਿੱਖਿਆ ਬੱਚੇ ਮਤਲਬ ਆਪਣੇ ਸਰੀਰ ਨੂੰ ਚਲਾਉਣ ਤੇ ਓਨਾਂ ਨਾਲ ਤਾਂ ਬਹੁਤ ਫਾਇਦਾ ਹੋ ਜਾਂਦਾ ਉਹਨਾਂ ਨੂੰ। ਹੱਡੀਆਂ ਉਹਨਾਂ ਦੀਆਂ ਮਜ਼ਬੂਤ ਹੋ ਜਾਂਦੀਆਂ ਵਾ, ਮਾਸਪੇਸ਼ੀਆਂ ਮਜ਼ ਮਜ਼ਬੂਤ ਹੁੰਦੀਆਂ ਵਾ, ਬ ਏ ਚੀਜ਼ਾਂ ਵੱਲ ਨਾ ਕੁਛ ਪੇਰੈਂਟਸ ਵੀ ਨਹੀਂ ਧਿਆਨ ਦਿੰਦੇ ਤੇ ਟੀਚਰ ਵੀ ਧਿਆਨ ਦਿੰਦੇ ਬੱਚਿਆਂ ਵੱਲ।
ਬਿਲਕੁਲ ਵੀ ਨੀ ਦਿੰਦੇ।
ਕਿ ਉਨ੍ਹਾਂ ਦੀ ਕੋਈ ਐਕ ਇਸ ਬਹਾਨੇ ਨਾਲ ਬੱਚਿਆਂ ਨੂੰ ਖੇਡਣ ਦਿਓ, ਨਾਲੇ ਉਹਨਾਂ ਦੀ ਐਕਸਰਸਾਈਜ਼ ਹੋ ਜਾਂਦੀ ਐ।
ਹਾਂਜੀ ਹਾਂਜੀ, ਹਾਂਜੀ ਬਿਲਕੁਲ ਜੀ।
ਤੇ ਕੋਈ ਬਸ ਫੋਨ ਫੜ ਲੈਂਦੇ ਬੱਚੇ, ਟੀ ਵੀ ਲਾ ਲੈਂਦੇ ਆ ਤੇ ਬਸ।
ਬਿਲਕੁਲ ਜੀ ਬਿਲਕੁਲ। ਅੱਜ- ਕੱਲ ਬੱਚਿਆਂ ਦਾ ਧਿਆਨ ਹੈ ਬਸ ਸੋਸ਼ਲ ਮੀਡੀਆ ਤੇ ਜ਼ਿਆਦਾ ਹੈਗਾ। ਖੇ ਓਨਲਾਈਨ ਗੇਮ ਖੇਲਦੇ ਨੇ, ਵੀਡੀਓ ਵਲੋਗਸ ਵਗੈਰਾ, ਰੀਲਾਂ ਵਗੈਰਾ ਏ ਦੇਖਦੇ ਨੇ, ਤੇ ਹੁਣ ਖੇਲਣ ਤੋਂ ਦਿਮਾਗ ਘੱਟ ਗਿਆ ਉਹਨਾਂ ਦਾ।
ਹਾਂਜੀ, ਖੇਡਾਂ ਵੱਲ ਦਿਮਾਗ ਬਹੁਤ ਘੱਟ ਹੈਗਾ ਬ ਚਲਨਾ ਸਹੀ ਵਾ
ਹਾਂਜੀ -ਹਾਂਜੀ ਜਿਹੜੇ ਸਕੂਲ ਜਾਂਦੇ ਨੇ ਨਾ ਬੱਚੇ, ਤੋਂ ਟੀਚਰਾਂ ਨੂੰ ਚਾਹੀਦਾ ਕਿ ਜਿਹੜੇ ਆਪਾਂ ਸਵੇਰੇ- ਸਵੇਰੇ ਬੱਚੇ ਸਕੂਲ ਆਉਂਦੇ ਨੇ ਤੇ ਉਹਨਾਂ ਦੇ ਥੋੜੇ ਥਰਟੀ ਮਿੰਟ ਦਾ ਟਾਈਮ ਰੱਖੀਏ ਕੀ ਓ ਐਕਸਰਸਾਈਜ਼ ਕਰਨ ਓਸ ਟਾਇਮ ਸਵੇਰੇ- ਸਵੇਰੇ।
ਹਾਂਜੀ।
ਹਨਾ ਤੇ ਉਦੇ ਨਾਲ ਵੀ ਬੱਚਿਆਂ ਨੂੰ ਥੋੜ੍ਹੀ ਨਾ
ਜੇ ਮਤਲਬ ਖੇਡਣਗੇ ਨਾ ਖੇਡਣ ਦੇ ਨਾਲ ਬੱਚਿਆਂ ਦੇ ਦਿਮਾਗ ਤੋਂ ਜਿਹੜਾ ਤਣਾਅ ਵੀ ਘੱਟ ਦਾ ਵਾ ਮਨ ਵੀ ਬੱਚਿਆਂ ਦਾ ਖੁਸ਼ ਰਹਿੰਦਾ ਵਾ, ਪੜ੍ਹਾਈ ' ਵੀ ਇਹਨਾਂ ਦਾ ਮਨ ਲੱਗਦਾ ਵਾ।
ਹਾਂਜੀ, ਬਿਲਕੁਲ ਜੀ ਬਿਲਕੁ
ਹਨਾ ਜਿਹੜੇ ਬੱਚੇ ਖੇਡਦੇ ਰਹਿੰਦੇ ਆ ਨਾ, ਉਹਨਾਂ ਦੀ ਯਾਦਾਸ਼ਤ ਵੀ ਬੜੀ ਵਧੀਆ ਰਹਿੰਦੀ, ਉਹਨਾਂ ਦਾ ਆਤਮ ਵਿਸ਼ਵਾਸ ਬਹੁਤ ਵੱਧਦਾ ਵਾ ਤੇ ਕਈ ਬੱਚੇ ਹੁੰਦੇ ਜਿਹੜੇ ਖੇਡਦੇ ਨੀ ਬਿਲਕੁਲ, ਉਹ ਬਸ ਬੈਡ ਤੇ ਜੁੜੇ ਰਹਿੰਦੇ ਆ।
ਤੇ ਜੇੜੇ ਖੇਡਣ ਵਾਲੇ ਬੱਚੇ ਹੁੰਦੇ ਨੇ ਨਾ, ਉਹ ਐਕਟਿਵ ਵੀ ਬਹੁਤ ਹੁੰਦੇ ਨੇ।
ਹਾਂਜੀ ਖੇਡਣ ਵਾਲੇ ਬੱਚੇ ਐਕਟਿਵ ਹੁੰਦੇ ਆ।
ਹਾਂਜੀ-ਹਾਂਜੀ।
ਹਾਂਜੀ। ਹੈਲੋ
ਹਾਂਜੀ-ਹਾਂਜੀ।
ਹਾਂਜੀ-ਹਾਂਜੀ
ਓਨਾ ਨੂੰ ਪੇਰੈਂਟਸ ਨੂੰ ਵੀ ਚਾਈਦਾ ਕਿ ਜੇੜੇ ਉਹਨਾਂ ਨੂੰ ਜੰਕ ਫੂਡ ਨਾ ਦੇਈਏ। ਕਾਰ ਦੀ ਬਣਾਈ ਰੋਟੀ ਦੇਈਏ। ਸ਼ੁਰੂ ਤੋਂ ਉਹਨਾਂ ਨੂੰ ਦੀ, ਦੁੱਧ ਦੀ, ਲੱਸੀ ਦੀ ਏਦਾਂ ਦੀ ਆਦਤ ਪਾਈ ਏ ਕਿ ਏ ਪੀਣੀ-ਪੀਣੀ ਹੈਗੀ। ਕੋਲਡ ਡਰਿੰਕਸ ਤੋਂ ਦੂਰ ਰੱਖੀਏ ਨਿੰਬੂ ਪਾਨੀ ਵਗੈਰਾ ਦੇਈਏ।
ਹਾਂਜੀ ਸਕੂਲਾਂ ਵਿੱਚ ਜੇੜੇ ਸਕੂਲ ਆ ਨਾ ਉਦੇ ਵਿੱਚ ਜਾਦਾ ਧਿਆਨ ਦੇਣਾ ਚਾਈਦਾ ਉਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਨਾ ਬੱਚਿਆਂ ਨੂੰ ਖੇਡ ਖੇਡਣ ਦਾ ਜੇੜਾ ਗਰਾਉਂਡ ਹੁੰਦੀ ਨਾ ਉੱਥੇ ਵੀ ਲੈ ਕੇ ਜਾਣਾ ਚਾਈਦਾ ਵਾ ਤਾਂ ਜੋ ਬੱਚੇ ਵੀ ਥੋੜੀ ਐਕਟੀਵਿਟੀ ਕਰ ਸਕਦੇ ਐ। ਸਕੂਲਾਂ ਵਿੱਚ ਮੁਕਾਬਲੇ ਮਤਲਬ ਖੇਡ ਮੁਕਾਬਲੇ ਹੋਣੇ ਚਾਈਦੇ ਆ। ਜਿੱਦਾਂ ਗੇਮਸ ਦੀਆਂ ਕਿੰਨੀਆਂ ਹੁੰਦੀਆਂ ਵਾ। ਕੰਪੀਟੀਸ਼ਨ ਹੁੰਦੇ ਓਹ ਹੋਣੇ ਚਾਈਦੇ ਤਾਂ ਕਿ ਜੇੜੇ ਬ ਬੱਚੇ ਜੇੜੇ ਕਰਨ ਵਾਲੇ ਆ ਨਾ ਉਹ ਵੀ ਕਰਨ ਵਖਾ ਸਕਨ।
ਹਾਂਜੀ ਬਿਲਕੁਲ ਜੀ ਬਿਲਕੁਲ ਔਰ ਬੱਚਿਆਂ ਨੂੰ ਸਿਖਾਉਣਾ ਚਾਈਦਾ ਹਰ ਤਰ੍ਹਾਂ ਦੀ ਐਕਟੀਵਿਟੀ ਕਰਨੀ ਬਾਕੀ ਹੈਲਦੀ ਰੇਨ ਉਹ ਬੱਚੇ। ਪ ਪੈਰੈਂਟਸ ਨੂੰ ਵੀ ਨਾ ਸਵੇਰੇ-ਸਵੇਰੇ ਜੇੜੇ ਉੱਠ ਗਏ ਬੱਚੇ ਨੂੰ ਬੋਲੇ ਸਵੇਰੇ ਜਲਦੀ ਤੁਸੀਂ ਥੋੜ੍ਹੇ ਬਹੲਤ ਸੈਰ ਕਰਾਓ ਉਨਾ ਨੂੰ।
ਕਰਨਾ ਚਾਈਦਾ ਵਾ ਉਨਾਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਈਦਾ ਵਾ ਉਹਨਾਂ ਨੂੰ ਵੀ ਬ ਚਿਆਂ ਨੂੰ ਕੇਣਾ ਚਾਈਦਾ ਕਿ ਰੋਜ਼ ਬਾਰ ਖੇਡਣ। ਮੋਬਾਇਲ ਜਾਂ ਟੀ ਵੀ ਚ ਜੇੜੇ ਬੱਚੇ ਰੁੱਝੇ ਰੇੰਦੇ ਆ ਨਾ ਉਨਾਂ ਦੀ ਸੇਹਤ ਬੜੀ ਖਰਾਬ ਹੋ ਜਾਂਦੀ ਐ ਇਸ ਕਰਕੇ ਮਾਪ ਪਿਆ ਨੂੰ ਵੀ ਚਾਈਦਾ ਕਿ ਬੱਚਿਆਂ ਨਾਲ ਸੈਰ ਕਰਨ ਜਾਣ, ਉਨਾਂ ਨੂੰ ਸਾਈਕਲ ਚਲਾਉਣ ਵਾਸਤੇ ਕੇਣ। ਤੇ ਓਨਾਂ ਨਾਲ ਉਹ ਵੀ ਖੇਡਣ ਥੋੜ੍ਹਾ ਬੋਤਾ ਟਾਈਮ ਸਪੈਂਡ ਕਰਨ ਬੱਚਿਆਂ ਨਾ।
ਹਾਂਜੀ ਜੇੜੇ ਦੇਖੋ ਸਾਈਕਲਾਂ ਚਲਾਂਦੇ ਨੇ ਓਨਾਂ ਦੀ ਟੰਗਾਂ ਬੜੀ ਐਕਟਿਵ ਰਹਿੰਦੀਆਂ ਨੇ। ਤੇ ਉਨਾਂ ਨੂੰ ਨਾ ਕੋਈ ਏਦਾਂ ਦੀ ਦਿੱਕਤ ਨੀ ਹੁੰਦੀ।
ਹਾਂਜੀ।
ਥੱਕ ਤੋਂ ਜਾਂਦੇ ਨੇ ਲੇਕਿਨ ਉਨਾਂ ਦੀ ਸਾਈਕਲਿੰਗ ਜੋ ਕਰਦੇ ਨੇ ਉਨਾਂ ਨਾਲ ਉਨਾਂ ਦੀ ਹੱਡੀਆਂ ਦੇ ਵੀ ਕਾਫੀ ਅ ਆ ਮਤਲਬ ਮਾਸਪੇਸ਼ੀਅਮ ਵਧੀਆ ਹੋ ਜਾਂਦੀ ਨੇ ਓਦੇ ਨਾਲ।
ਹਾਂਜੀ-ਹਾਂਜੀ ਬਿਲਕੁਲ ਹੱਡੀਆਂ ਮਜ਼ਬੂਤ ਹੁੰਦੀਆਂ ਬੱਚੇ ਦਾ ਸਰੀ ਮਤਲਬ ਅ ਹਾਈਟ ਵੀ ਵੱਧਦੀ ਆ।
ਹਾਂਜੀ-ਹਾਂਜੀ।
ਹਾਂਜੀ।
ਜਿੜੇ ਜੰਕ ਫੂਡ ਖਾਣ ਫੇਰ ਲੇਟੇ ਰੇਣ ਟੀ ਵੀ ਦੇਖੀ ਜਾਣਾ ਦੇ ਫਿਰ ਏਦਾਂ ਹੀ ਹੁੰਦਾ ਬਿਮਾਰੀਆਂ ਨੀ ਲੱਗ
ਹਾਂਜੀ ਬਿਮਾਰੀਆਂ ਨੀ ਲੱਗਦੀਆਂ ਜਿੱਦਾਂ ਬੱਚੇ ਅੱਜ ਕੱਲ੍ਹ ਬਾਰ ਦੇ ਪੈਕੇਟ ਵਗੈਰਾ ਬੜੇ ਖਾਂਦੇ ਆ। ਤੇ ਉਨਾਂ ਦਾ ਖਾਣ ਪੀਨ ਵੀ ਸਈ ਹੋਣਾ ਚਾਈਦਾ ਵਾ।
ਹਾਂਜੀ ਅੱਛਾ ਜੇੜੇ ਸਵੇਰੇ ਉੱਠੋ ਤੁਸੀਂ ਬੱਚਿਆਂ ਨੂੰ ਬੋਲੋ ਚਲੋ ਸੇਰ ਕਰੀਏ ਆਪਾਂ ਜਾ ਕੇ ਕਿੜੇ ਪਾਰਕ ਜਾਓ ਛੋਟੀ ਮੋਟੀ ਜੋ ਤੁਆਨੂੰ ਆਉਂਦੀ ਓ ਐਕਸਰਸਾਈਜ਼ ਵੀ ਕਰਾਓ ਬੱਚਿਆਂ ਨੂੰ।
ਹਾਂਜੀ ਬੱਚਿਆਂ ਦੇ ਪੇਰੈਂਟਸ ਨੂੰ ਏ ਚੀਜ਼ ਹੋਣੀ ਚਾਈਦੀ ਨਾ ਕਿ ਬੱਚਿਆਂ ਨੂੰ ਥੋੜ੍ਹਾ ਬਾਰ ਤੁਰਨ ਫਿਰਨ ਵਾਸਤੇ ਲੈ ਕੇ ਜਾਈਏ ਏਕ ਘੰਟਾ ਤੇ ਡੇਲੀ ਬੱਚ ਬੱਚਿਆਂ ਨੂੰ ਨਾਲ ਖੇਡੀਏ ਸੈਰ ਕਰਾਈਏ ਨਾਲੇ ਚਲੋ ਆਪਣੇ ਵੀ ਸਰੀਰ ਦੀ ਹੋ ਜਾਤੀ ਐ ਕਸਰਤ ਤੇ ਬੱਚਿਆਂ ਦੀ ਵੀ ਹੋ ਜਾਂਦੀ ਐ।
ਅੱਜ ਕੱਲ੍ਹ ਦੇਖੋ ਨਾ ਬੱਚਿਆਂ ਦੇ ਬੈਗ ਹੈਗੇ ਤੇ ਕਿੰਨੇ ਭਾਰੀ- ਭਾਰੀ ਉ ਹੁੰਦੇ ਨੇ ਬਟ ਦੇਖੋ ਸਾਡੇ ਟਾਈਮ ਵੀ ਹੁੰਦੇ ਸੀ ਆਪਾਂ ਕਦੇ ਨੀ ਬੋਲਦੇ ਕਿ ਆਪਾਂ ਨੀ ਚੁੱਕਣਾ ਐ।
ਹਾਂਜੀ ਪੈਦਲ ਸਕੂਲ ਜਾਂਦੇ ਸੀ ਪੈਦਲ ਈ ਆਉਣਾ ਬੈਗ ਚੁੱਕ ਕੇ।
ਬਟ ਅੱਜ ਬੱਚੇ ਦੇਖੋ ਕਿੰਨਾ ਉ ਬੈਗ ਈ ਨੀ ਚੁੱਕ ਸਕਦੇ ਆਪਣਾ
ਹਾਂਜੀ-ਹਾਂਜੀ-ਹਾਂਜੀ ਬਿਲਕੁਲ ਜੀ।
ਪੈਲਾਂ ਦਸ-ਦਸ ਸਾਲ ਦੇ ਬੱਚੇ ਵੀ ਇੰਨੇ ਹੈਲਦੀ, ਇੰਨੇ ਸਟਰੋਂਗ ਹੁੰਦੇ ਸੀ।
ਹਾਂਜੀ ਬਿਲਕੁਲ ਜੀ ਉ ਤਾਂਈਓ ਹਾਂਜੀ ਪੈਲੋਂ ਨਾ ਹੁਨ ਜਿੱਦਾਂ ਬੱਚੇ ਕਰਦੇ ਨੀ ਨਾ ਤਾਂਈਓ ਉਨਾਂ ਨੂੰ ਕਮਜ਼ੋਰ ਹੁੰਦੇ ਆ ਕਈ ਬੱਚੇ ਵੇਖ ਕਿ ਕਿੰਨੇ ਕਮਜ਼ੋਰ ਹੁੰਦੇ ਆ।
ਜਾਦਾ ਈ ਕਮਜ਼ੋਰ ਹੁੰਦੇ ਨੇ।
ਹਾਂਜੀ ਤੇ ਕਈ ਬੱਚੇ ਹੁੰਦੇ ਜੇੜੇ ਹੱਦ ਤੋਂ ਜਾਦਾ ਈ ਮੋਟਾਪਾ ਹੋ ਜਾਂਦਾ ਉਨਾਂ ਨੂੰ
ਉ ਹੁੰਦਾ ਫੇਰ ਉ ਜੰਕ ਫੂਡ ਖਾਈ ਜਾਣਗੇ ਕੋਲਡ ਡ੍ਰਿੰਕਸਾਂ ਪੀ ਜਾਨਗੇ ਤੇ ਕੋਲਡ ਡ੍ਰਿੰਕ ਚ ਦੇਖੋ ਸ਼ੂਗਰ ਕੈਫਿਨ ਕਿੰਨਾ ਹੁੰਦਾ ਐ ਹਨਾ।
ਤੇ ਉਦੇ ਨਾਲ ਬਸ ਅੰਦਰ ਬੈਠੇ ਰਏ ਕੋਈ ਸਰੀਰਕ ਐਕਟੀਵਿਟੀ ਕੋਈ ਕਰਨੀ ਨੀ ਹੁੰਦੀ ਉਨਾਂ ਨੇ।
ਹਾਂਜੀ ਉਨਾਂ ਦੀ ਅੰਦਰ ਜੋ ਰੋਂਦੀ ਏ ਰੋਗਾ ਤੇ ਲੜਨੇ ਦੀ ਸ਼ਕਤੀ ਵੀ ਕੰਮ ਹੋ
ਬੱਚਿਆਂ ਨੂੰ ਹਾਂਜੀ ਬੱਚਿਆਂ ਨੂੰ ਘੱਟੋ ਘੱਟ ਏਕ ਘੰਟਾ ਤੇ ਆਪਣੇ ਸਰੀਰ ਨੂੰ ਚਲਾਉਣਾ ਚਾਈਦਾ ਨਾ ਵੀ ਚਲੋ ਖੇਡ ਲਈਏ ਬੈਠ ਬੋਲ ਈ ਖੇਡ ਲਈਏ ਮੁੰਡਿਆਂ ਨੂੰ ਚਾਈਦਾ।
ਹਾਂਜੀ-ਹਾਂਜੀ।
ਉਦੇ ਨਾਲ ਵੀ ਕਾਫ਼ੀ ਭੱਜ ਦੌੜ ਹੋ ਜਾਂਦੀ ਬੱਚਿਆਂ ਦੀ ਚਲੋ
ਹਾਂਜੀ-ਹਾਂਜੀ ਤੇ ਪੈਰੈਂਟਸ ਨੂੰ ਵੀ ਨਾ ਆਲਸ ਨੀ ਕਰਨਾ ਚਾਹ ਚਾਈਦਾ ਜਿਦੇ ਜਿਵੇਂ ਬੱਚਾ ਬੋਲੇ ਕਿ ਸਾਡੇ ਨਾਲ ਖੇਡੋ ਤੁਸੀਂ ਤਾਂ ਉਨਾਂ ਨੂੰ ਵੀ ਖੇਲਣਾ ਚਾਈਦਾ ਉਨਾਂ ਦੇ ਨਾਲ।
ਹਾਂਜੀ।
ਹਨਾ ਚਾਹੇ ਥੋੜ੍ਹਾ ਜਿਆ ਟਾਈਮ ਦੇਓ ਉਨਾ ਨੂੰ ਦੇਣਾ ਚਾਈਦਾ ਤਾਂ ਕਿ ਉ ਫੋਨ ਫੋਨ, ਟੀ ਵੀ ਤੇ ਦੂਰ ਰਵੇ ਕਿਉਂਕਿ ਏ ਬਿਮਾਰੀਆਂ ਦੀ ਜੜ੍ਹਾਂ ਹੈਗੀ।
ਹਾਂਜੀ।
ਹਨਾ ਉਨਾਂ ਨੂੰ ਹੈਲਦੀ ਖਿਲਾਓ, ਹੈਲਦੀ ਬਿਤਾਓ ਸਭ ਕੁਛ। ਤੋਂ ਫੇਰ ਬੱਚੇ ਹੈਲਦੀ ਵੀ ਰੈਨਗੇ ਤੇ ਫਿੱਟ ਵੀ ਰੈਨਗੇ।
ਹਾਂਜੀ। ਬਿਲਕੁਲ ਜੀ।
ਹਾਂਜੀ-ਹਾਂਜੀ, ਹਾਂਜੀ -ਹਾਂਜੀ।
ਚਲੋ ਠੀਕ ਐ ਦੀਦੀ ਸਸਰੀ ਕਾਲ ਦੀਦੀ।
ਸਸਰੀ ਕਾਲ।
ਓਕੇ ਜੀ ‌, ਧੰਨਵਾਦ ਤੁਹਾਡਾ।